ਸਤਿ ਸ੍ਰੀ ਅਕਾਲ ਜੀ ਮੇਰੀ ਆਵਾਜ਼ ਆ ਰਹੀ ਹੈ। ਤੁਹਾਨੂੰ
ਕੁਝ ਖਿਆਲ ਆਗੇ ਚੱਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਤੁਹਾਡਾ ਹਾਲ ਚਾਲ ਵਧੀਆ ਜੀ ਇਸ ਟਾਈਮ ਕੀ ਕਰਦੇ ਪਏ ੳ
ਮੈਂ ਤਾਂ ਬੈਠੀ ਤੇ ਸੀ ਨਾਲ ਇੱਕ ਪਾਸੇ ਅਖਬਾਰਾਂ ਲੈ ਕੇ ਬੈਠੇ ਸੀ ਪੜਦੀ ਪਈ ਸੀ ਫਿਰ ਥੋੜਾ ਦਿਲ ਫੋਨ ਕਰਨੇ ਆ
ਅੱਛਾ ਨਿਊਜ਼ ਪੇਪਰ ਹਾਂਜੀ ਵਧੀਆ ਅੱਛਾ ਤੁਸੀਂ ਨਿਊਜ਼ ਪੇਪਰ ਪੜ੍ਹ ਰਿਹ ਸੀ। ਟੈਮ
ਆਲਸੋ ਤੁਹਾਨੂੰ ਪਤਾ ਜਨਾਨੀ ਕੋ ਕੀ ਟਾਈਮ ਹੁੰਦਾ। ਹੁਣ ਅਸੀਂ ਰੋਟੀ ਪਾਣੀ ਤੋਂ ਵੇਹਲੇ ਹੋਏ ਸੀ ਥੋੜੇ ਦੇ ਲਿਟਣ ਲੱਗੀ ਸੀ ਤੇ ਮੈਂ ਥੋੜਾ ਬਹੁਤਾ ਪੜ੍ਹ ਲੈਨੇ ਆ ਅਖਬਾਰ ਹੁਣ ਇਹ ਤਾਂ ਸਵੇਰੇ ਸਵੇਰੇ ਤਾਂ ਮੇਰੇ ਕੋਲ ਪੜੀ ਨਹੀਂ ਜਾਂਦੀ ਟਾਈਮ ਹੀ ਨਹੀਂ ਹੁੰਦਾ ਨਾਸ਼ਤਾ ਪਾਣੀ ਯੇ ਵੋ ਇਸ ਟਾਈਮ ਪੜ੍ਹਨੀ ਆ ਥੋੜ੍ਹੀ ਬਹੁਤੀ ਤੇ ਜਰੂਰੀ ਵੀ ਹੈ ਤੁਸੀਂ ਨੀ ਪੜ੍ਹਦੇ ਕੀ
ਆ ਨਹੀਂ ਮੇਰਾ ਕਹਿੰਨ ਦਾ ਇਹ ਮਤਲਬ ਸੀ ਕਿ ਨਿਊਜ਼ ਪੇਪਰ ਪੜਨ ਦਾ ਬੜੇ ਫਾਇਦੇ ਹੁੰਦੇ ਨੇ ਜਿਵੇਂ ਤੁਸੀਂ ਆਹ ਮਤਲਬ ਕੀ ਅਗਰ ਤੁਸੀਂ ਡੇਲੀ ਨਿਜ ਪੇਪਰ ਪੜ੍ਹਦੇ ਹੋ ਇਨਾ ਮਲਬ ਤੁਸੀਂ ਹਮੇਸ਼ਾ ਮਤਲਬ ਗਵਰਮੈਂਟ ਦੇ ਸਰਕਾਰ ਦੇ ਅਟੈਚ ਨਾਲ ਹੋ ਤੁਹਾਨੂੰ ਮੋਰਨਿੰਗ ਮਿਲਦੀ ਹੈ। ਠੀਕ ਹੈ ਜੀ ਹਾਂਜੀ ਤੇ ਫਿਰ ਤੋ ਤੁਸੀਂ ਮੈਨੂੰ ਇਹਦ ਦੱਸੋ ਕਿ ਹਾਂਜੀ ਤੇ ਮਤਲਬ ਕੀ ਨਿਊਜ਼ਪੇਪਰ ਬੱਚਿਆਂ ਨੂੰ ਵੀ ਪੜ੍ਹਾਣਾ ਮਤਲਬ ਕਿ ਵਧੀਆ ਹੈਗਾ। ਜਾਂ ਫਿਰ ਨਹੀਂ ਜੀ
ਨਹੀਂ ਨਹੀਂ ਦੇਖੋ ਤੁਸੀਂ ਮੰਨੋਗੇ ਮੇਰੀ ਗੱਲ ਯਕੀਨ ਕਰੋ ਚੇ ਨਾ ਕਰੋ ਮੈਂ ਜਿਹੜੀ ਛੋਟੀ ਹੁੰਦੀ ਸੀ ਤਦ ਵੀ ਉਹ ਮੇਰੇ ਇੱਕ ਸਰ ਸੀ ਠੀਕ ਹੈ। ਉਹ ਬੋਲਦਾ ਸੀ ਕਿ ਬਚ ਜੇ ਕਿਉਂਕਿ ਨਿਊਜ਼ਪੇਪਰ ਪੜ੍ਹਾਣਾ ਹੋਵੇ ਚਾਹੇ ਤੁਸੀਂ ਇੱਕ ਬੜਾ ਨਿਊਜ਼ਪੇਪਰ ਹਫ਼ਤੇ ਇੱਕ ਵਾਰ ਉਹਨੂੰ ਪੂਰਾ ਹਫ਼ਤਾ ਚਲਾ ਪੇਪਰ ਬਟ ਕਿਉਂ ਜਰੂਰ ਇੰਗਲਿਸ਼ ਰਾਜ ਹੋਰ ਤੁਹਾਨੂੰ ਪਤਾ ਹੀ ਉਹ ਕੈਬ ਅੱਛੀ ਰਹਿੰਦੀ ਹੈ ਬੱਚੇ ਦੀ ਹੁੰਦੀ ਬੱਚੇ ਦੀ, ਜਰੂਰ ਮੈਂ ਇਹ ਸੋਚਿਆ ਮੇਰਾ ਬੇਟਾ ਵੱਡਾ ਹੋਏਗਾ ਨਾ ਤੇ ਮੈਂ ਹੁਣ ਜਦ ਮੇਰਾ ਬੇਟਾ ਸਤਵੀ ਅੱਠੀ ਕਲਾਸ ਚ ਹੋਏਗਾ ਤੇ ਮੈਂ ਇਹਨੂੰ ਅਖਬਾਰ ਲਾ
ਓਕੇ ਹਾਂਜੀ, ਬਹੁਤ ਵਧੀਆ। ਕਿਹਾ ਤੁਸੀਂ ਜੀ।
ਹਾਂਜੀ, ਤੇ ਤੁਸੀਂ ਕਿਹੜੀ ਇੰਗਲਿਸ਼ ਪੜ੍ਹਦੇ ਹੋ, ਹਿੰਦੀ ਪੜ੍ਹਦੇ ਹੋ?
ਹਾਂਜੀ, ਦੇਖੋ ਅਗਰ ਮੈਂ ਆਪਣੇ ਪੇਰੈਂਟਸ ਦੀ ਗੱਲ ਕਰਾਂ, ਤੇ ਮੇਰੇ ਉਹ ਜੋ ਡੈਡੀ ਹੈਗੇ ਨੇ ਡੈਡੀ ਚਾਚਾ ਠੀਕ ਹੈ ਜੀ ਇਹ ਪਿਛਲੇ ਪੱਚੀ ਸਾਲ ਤੋਂ ਹਿੰਦੀ ਦਾ ਨਿਊਜ਼ ਪੇਪਰ ਪੜ੍ਹਦੇ ਆ ਰਹੇ ਨੇ ਠੀਕ ਹੈ ਜੀ ਹਾਂਜੀ, ਤੇ ਫੇਰ ਇਹਨਾਂ ਨੂੰ ਦੇਖ-ਦੇਖ ਕੇ ਫਿਰ ਅਸੀਂ ਵੀ ਸਿਖ ਗਏ ਹਾਂ ਹਿੰਦੀ 'ਚ ਨਿਊਜ਼ਪੇਪਰ ਪੜ੍ਹਦੇ ਹਾਂ ਜੀ। ਪੰਜਾਬ ਕੇਸਰੀ ਹੋ ਗਿਆ, ਅਮਰ ਉਜਾਲਾ ਹੋ ਗਿਆ ਠੀਕ ਹੈ ਜੀ ਹਾਂਜੀ, ਤੇ ਨਿਊਜ਼ ਪੇਪਰ ਪੜ੍ਹਨਨ ਨਾਲ ਕੀ ਹੁੰਦਾ ਹੈ ਮਤਲਬ ਕਿ ਜਿਹੜੀ ਵੀ ਸਰਕਾਰ ਕੋਈ ਵੀ ਮਤਲਬ ਕਿ ਕਾਨੂੰਨ ਪਾਸ ਕਰਦੀ ਹੈ ਉਹ ਤੁਹਾਨੂੰ ਪਤਾ ਚੱਲਦਾ ਠੀਕ ਹੈ ਜੀ। ਕਿੱਥੇ ਹਾਂਜੀ ਕਿਤੇ ਐਕਸੀਡੈਂਟ ਹੋਇਆ ਜਾਂ ਫਿਰ ਸਰਕਾਰਤਬ ਗਵਰਮੈਂਟ ਕੋਈ ਨਿਊ ਮਤਲਬ ਕਿ ਟਰੇੇਨ ਵਗੈਰਾ ਕੋਈ ਮਤਲਬ ਨਿਊ ਪੋਲਿਸੀ ਹਾਂਜੀ ਨਿਊ ਪੋਲਿਸੀਜ਼ ਹਾਂਜੀ-ਹਾਂਜੀ, ਨਿਊ ਪੋਲਿਸੀ ਲਿਆਉਂਦੀ ਹੈ ਤੇ ਉਹ ਨਿਊਜ਼ ਆਪਾ ਦੇ ਸ ਤੋ ਪਹਿਲੇ ਆਉਂਦਾ ਹੈ ਠੀਕ ਹੈ ਜੀ ਹਾਂਜੀ, ਦੇਖੋ ਅੱਜ-ਕੱਲ ਅੱਜ-ਕੱਲ ਓਨਲਾਈਨ ਵੀ ਤੁਸੀ ਨਿਊਜ਼ਪੇਪਰ
ਪਰ ਉਹ ਮਜ਼ਾ ਨੀ ਆ ਹਾਂ ਉਹ ਮਜ਼ਾ ਨਹੀਂ ਹੁਣਨਾ ਮੈਂ ਤੁਹਾਡਾ ਸਭ ਤੋਂ ਵੱਡਾ ਫਾਇਦਾ ਦੱਸਣੀ ਆ ਨਿਊਜ਼ ਦੇ। ਦਾ ਸਭ ਤੋਂ ਵੱਡਾ ਫਾਇਦਾ ਜੋ ਬੱਚੇ ਨੇ ਜਿਹਨਾਂ ਨੂੰ ਤੁਸੀਂ ਇਨ ਫਿਊਚਰ ਜੋਬ ਤੇ ਲਾਉਣਾ ਲਾਈਕ ਜਿਵੇਂ ਤੁਹਾਡਾ ਬੱਚਾ ਹੈਗਾ ਅੱ ਕਲਾਸ ਚ ਉਹਨੂੰ ਹੈਬਿਟ ਚ ਪਾ
ਜੀ।
ਪੱਚੀ ਨੰਬਰ ਦਾ ਬਾਰ ਪੱਚੀ ਬਾਰ-ਬਾਰ ਪੱਚੀ ਨੰਬਰ ਦੇ ਮਾਰਕਸ ਉਹਦੇ ਹੈਗੇ ਨੇ ਜੀਕੇ ਦੇ।
ਓਕੇ ਜੀ।
ਜੀ ਕਹਿੰਦੇ ਪੱਚੀ ਨੰਬਰ ਮਾਰ ਹੈਗੇ ਨੇ ਤੇ ਉਹਦੇ ਚ ਦਸ-ਪੰਦਰਾਂ ਨੰਬਰ ਦਾ ਕਰੰਟ ਨਿਊਜ ਦੇ ਹੁੰਦੇ ਨੇ। ਤੇ ਮੇਰੀ ਮਾਮੀ ਸੱਸ ਹੈਗੀ ਕੇ ਉਹ ਦਾ ਬੇਟਾ ਉਹ ਹਰਬ ਅਖਬਾਰ ਆਪਣੇ ਹੱਥ ਰੱਖਦਾ ਸੀ।
ਓਕੇ ਜੀ।
ਕਰੰਟ ਵਿਊਜ ਤੋ ਅਪਟੂ ਡੇਟ ਰਹਿੰਦਾ ਸੀ ਤੇ ਸਰਕਾਰੀ ਅਫਸਰ ਬਣਿਆ, ਬਣਿਆ ਅਜ।
ਅੱਛਾ, ਜੀ- ਜੀ।
ਤੇ ਜ਼ਰੂਰੀ ਹੈ, ਅਗਰ ਨਿਊਜ਼ਪੇਪਰ ਵੀ ਹੁਣ ਮੈਂ ਮੰਨਨੀ ਹਾਂ ਕਿ ਅਜ-ਕੱਲ੍ਹ ਔਨਲਾਈਨ ਸਭ ਕੁਛ ਆਦਾਂ ਹੈ, ਬਟ ਉਹ ਚੀਜ਼ ਨਹੀਂ ਹੈ ਜੀ ਜੋ
ਜੀ ਹਾਂਜੀ ਤੁਹਾਡੇ ਬੈਕਗਰਾਉਂਡ ਤੋਂ ਨਾ ਬੜੀ ਆਵਾਜ਼ ਆ ਰਹੀ ਹੈ ਉਹ ਨਾ ਤੁਹਾਡਾ ਨਾ ਮਤਲਬ ਕਿ ਆਵਾਜ਼ ਵੀ ਕੱਟ ਕੱਟ
ਐਕਚੁਲੀ ਨਾ ਮੈਂ ਆਪਣੇ ਇੱਥੇ ਆਏ ਦੀਾਂ ਤੇ ਉੱਧਰ ਨਾ ਨੈਟਵਰਕ ਪ੍ਰੋਬਲਮ ਰਹਿੰਦੀ ਹੈ ਬਹੁਤ ਜ਼ਿਆਦਾ
ਓਕੇ ਓਕੇ ਚਲੋ ਕੋਈ ਗੱਲ ਨੀ ਹਾਂਜੀ ਤੇ ਫਿਰ ਮੈਂ ਅਗਰ ਮੈਂ ਆਪਣੀ ਗੱਲ ਕਰਾਂ ਤੇ ਫਿਰ ਨਿਊਜ਼ ਪੇਪਰ ਅਗਰ ਤੁਸੀਂ ਇੰਗਲਿਸ਼ ਜਾਂ ਨਿਊਜ਼ ਪੇਪਰ ਪੜ੍ਹਦੇ ਹੋ ਤੇ ਫਿਰ ਉਹਦੇ ਚ ਕੀ ਫਾਇਦਾ ਹੁੰਦਾ ਕਿ ਤੁਹਾਡੀ ਵ ਕੈਬਲਰੀ ਸਟ੍ਰੋਂਗ ਹੋ ਤੁਹਾਡੀ ਗ੍ਰਾਮਰ ਸਟਰ੍ਰੋਂਗ ਹੁੰਦੀ ਹੈ ਠੀਕ ਹੈ ਜੀ ਹਾਂਜੀ ਜੀ ਜੀ ਵੇਖੋ ਦੇਖੋ ਦੇਖੋ ਅਸੀਂ ਹਿੰਦੀ ਚ ਹੀ ਪੈਦਾ ਹੋਏਆ ਆਟ ਠੀਕ ਹੈ ਜੀ ਤੇ ਤੇ ਤੁਸੀਂ ਠੀਕ ਹੈ ਤੁਸੀਂ ਅਗਰ ਹਿੰਦੀ 'ਚ ਨਿਊਜ਼ ਪੇਪਰ ਪੜ੍ਹਦੇ ਰਹੋਗੇ ਤੇ ਦੇਖੋ ਜੀ ਮੈਂ ਤੁਹਾਨੂੰ ਸਲਾਹ ਦੇਵਾਂ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ ਹੈਗਾ
ਅੱਾ ਅੱਛਾ ਪਰ ਸਾਨੂੰ ਅਸੀਂ ਹਾਂਜੀ ਅਸੀਂ ਹਿੰਦੀ ਮੀਡੀਅਮ ਤੇ ਪੜ੍ਹਦੇ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਮੈਨੂੰ ਤਾਂ ਸਮਝ ਨੀ ਆਉਂਦੀ ਸੱਚੇ ਦੱਸਾਂ ਮੈਂ ਇੰਨਾ ਪੜ੍ਹ ਲਿਖ ਹੈਗੀਾਂ ਬਟ ਮੈਂ ਹਜੇ ਵੀ ਇੰਗਲਸ਼ ਨਿਊਜ਼ਪੇਪਰ ਨਹੀਂ ਪੜ੍ਹ ਸਕਦੀ ਉਹਦੇ ਚ ਇੱਕ ਬੜੇ ਡਿਫੀਕਟ ਡਿਫਲ ਵਰਡਸ ਹੁੰਦੇ ਨੇ ਜਾਂ ਤਾਂ ਨਾ ਇੱਕ ਅਲੱਗ ਅਲੱਗ ਟਾਈਪਸ ਦੀਆਂ ਹੁੰਦੀਆਂ ਨੇ ਇੱਕ ਬਹੁਤ ਟਫ ਲੈਂਗੁਏਜ ਚ ਆਉਂਦੀ ਹੈ ਇੱਕ ਬਹੁਤ
ਜੀ ਹਾਂ ਜੀ
ਹਾਂਜੀ
ਹਾਂਜੀ ਜੀ ਜੀ ਸਹੀ ਕਹਿੰਦੇ ਵੀ ਤੇ ਹਾਂਜੀ ਤੇ ਜਦੋਂ ਮਤਲਬ ਕਿ ਅਹ ਬਿਫੋਰ ਮੈਰਿਜ ਮੈਂ ਇੰਗਲਿਸ਼ ਦਾ ਨਿਊਜ਼ਪੇਪਰ ਪੜ੍ਹਦਾ ਸੀਗਾ ਹਾਂਜੀ ਫੇਿਰ ਉਸ ਸੁ ਬਾਅ ਮੈਂ ਕਾਫੀ ਵਕੈਬਲਰੀ ਵਗੈਰਾ ਆਪਣੇ ਰਜਿਸਟਰ ਤੇ ਮੈ ਐਡ ਕਰ ਰੱਖੀ ਸੀ ਉਹਦੇ ਇਤੇ ਸਾਰੇ ਮਤਲਬ ਐਗਜਾਮਪਲ ਲਿਖ ਰੱਖੇ ਸੀ ਮੈਨੂੰ ਹ ਮੈਨੂੰ ਹੁਣ ਵੀ ਅ ਕਾਫੀ ਵਕੈਬਲਰੀ ਆਉਂਦੀਆਂ ਨੇ ਫਿਰ ਮੈਨ ਨਾ ਨਿਊਜ਼ ਪੇਪਰ ਫਿਰ ਪੜ੍ਹਨਾ ਛੱਡਤਾ ਸੀ ਫਿਰ ਮੈਂ ਪੰੈਸ਼ ਹੁਣ ਮੈਂ ਸੋਚ ਰਿਹਾ ਕਿ ਦੁਬਾਰਾ ਤੂੰ ਇੰਗਲਿਸ਼ ਨਿਊਜ਼ਪੇਪਰ ਪੜ੍ਹਨਾ ਸਟਾਰਟ ਕਰਾਂ ਜੀ
ਕਿ ਕਿੰਨਾ ਕੁਛ ਸਿੱਖਣ ਕਿ ਮੇਰੇ ਪਾਪਾ ਇੰਗਲਿਸ਼ ਚ ਨਿਊਜ਼ ਪੇਪਰ ਫੜਦੇ ਨੇ ਮੈਨੂੰ ਵੀ ਕਰਨਾ ਚਾਹੀਦਾ ਹੈ ਤਾਂ ਤੁਹਾਨੂੰ ਇਹ ਅੱਛੀ ਚੀਜ਼
ਹਾਂਜੀ ਹਾਂਜੀ ਜੀ ਸਹੀ ਕਹਿੰਦੇ ਵੈਸੇ ਮੈਂ ਸੋਚ ਰਿਹਾ ਹੁਣ ਮੈਂ ਦੁਬਾਰਾ ਸਟਾਰਟ ਕਰਾਂ
ਹਮ ਸਹੀ ਗੱਲ ਹੈ ਬਿਲਕੁਲ
ਠੀਕ ਹੈ ਤੇ ਅੱਜ ਕ ਹੁਣ ਇੱਕ ਗੱਲ ਹੋਰ ਪੁੱਛਣੀ ਸੀ ਸੀ ਮੈਂ ਪੁੱਛਣਾ ਸੀ ਕਿ ਅੱਜ ਮੈਨੇ ਦੋ ਦਿਨ ਪਹਿਲੇ ਮਤਲਬ ਕਿ ਮੇਰਾ ਭਰਾ ਦਾ ਮੁੰਡਾ ਹੈਗਾ ਉਹਨੂੰ ਮੈੇ ਸਿਖਾਇਆ ਕਿ ਪਲਾਂਟ ਵਗੈਰਾ ਕਿਵੇਂ ਲਗਾਉਂਦੇ ਨੇ ਕਿ ਲਗਾਉਣਾ ਕਿਤਨਾ ਫਾਇਦਾ ਹੈਗਾ ਕਿਵੇਂ ਫਾਇਦਾ ਨਹੀਂ ਹੈਗਾ ਜੀ ਤੇ ਦੇਖ ਦੇਖੋ ਦੇਖੋ ਅਗਰ ਮੈਂ ਆਪਣੀ ਗੱਲ ਦੱਸਾਂ ਤੇ ਮੈਂ ਤਾਂ ਅਸੀਂ ਤਾਂ ਲਗਾਉਦੇ ਰਹਿੰਦੇ ਆ ਠੀਕ ਹੈ ਕਦੀ ਉੱਧਰ ਕਦੀ ਇਧਰ ਜਿੱਥੇ ਜਗ੍ਹਾ ਮਿਲਲੇ ਹੈ ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਮਤਲਬ ਕਿ ਉਹ ਲਗਾਉਂਦੇ ਹੋ ਜਾਂ ਫਿਰ
ਨਹੀਂ ਦੇਖੋ ਜੀ ਮੈਂ ਜਿਸ ਘਰ ਚ ਰਹਿੰਦੀ ਹਾਂ ਨਾ ਉੱਧਰ ਨਾ ਸਾਨੂੰ
ਹਾਂਜੀ
ਫਰਾਂਸ ਵਗੈਰਾ ਉਗਾ ਸਕੀਏ ਅਸੀਂ ਟੈਰਿਸ ਹੀ ਉਗਾਉਂਦੇ ਹਾਂ ਅਸੀਂ ਟੈਰਿਸ ਦੇ ਵਿੱਚ ਵੱਡੇ ਵੱਡੇ ਗਮਲੇ ਉਗਾਏ ਦੇ ਨੇ ਉਹ ਗਮਲੇ ਦੇ ਉੱਪਰ ਅਸੀਂ ਪਲਾਂਟਸ ਲਗਾਏ ਦੇ ਨੇ ਤੇ ਦੇਖੋ ਮੈਂ ਤਾਂ ਹੈਗੀ ਮਦਰ ਟੂ ਗੇਟ ਮੈਨੂੰ ਤਾਂ ਨਾ ਬਿਲਕੁਲ ਟਾਈਮ ਨੀ ਮਿਲ ਪਾਉਂਦਾ ਮਿਲ ਵੀ ਪਾਉਂਦਾ ਆਲਸ ਵੀ ਬਹੁਤ ਕਿ ਮੈਂ ਉੱਪਰ ਜਾ ਕੇ ਪਾੜ ਚ ਪਾਣੀ ਦੇਵਾਂ ਉਹ ਮੇਰਾ ਦਿਓ ਮੇਰੇ ਸਹੁਰਾ ਮੇਰਾ ਹਸਬੈਂਡ ਉਹਨਾਂ ਦੀ ਡਿਊਟੀ ਹੈ ਉਹਨਾਂ ਨੂੰ ਪਾਣੀ ਵਗੈਰਾ ਦੇਣਾ ਉਹ ਉਹਹੀ ਕੇਅਰ ਕਰਦੇ ਨੇ ਬਾਕੀ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਬੱਚੇ ਤੂੰ ਥੋੜ੍ਹਾ ਧਿਆਨ ਰੱਖਿਆ ਕਰ ਪਲਾਂਟਸ ਵਗੈਰਾ ਦੇਖਿਆ ਕਰ ਪਾਣੀ ਪਾਇਆ ਕਰ ਉਹ ਵੀ ਇੱਕ ਉਹ ਵੀ ਇੱਕ ਜੀਵ ਹੈਗੇ ਨੇ ਉਹ ਵੀ ਇੱਕ ਬੱਚੇ ਨੇ ਉਹਨਾਂ ਨੂੰ ਵੀ ਤਾਂ ਪਾਣੀ ਚਾਹੀਦਾ ਜਿਹੂੰ ਸਾਨੂੰ ਚਾਹੀਦਾ ਮੈਂ ਤਾਂ ਬੜਾ ਸੰਚਾਲਨੀ ਆਪਣੇ ਬੇਟੇ ਨੂੰ ਬਾਕੀ ਉਹਦੀ ਬੁੱਧੀ ਹੈਗੀ ਹੈ ਬਾਕੀ ਮੈਂ ਚਾਨੀ ਹ ਇਹ ਆਲ ਸੁ ਹਣਦੇ
ਜੀ
ਟੂਟੀ ਅਟੈਚ ਕਰ ਮੈਨੂੰ ਬੜਾ ਆਲਸ ਆਂ ਮੈਂ ਨੀਚੇ ਆ ਆਪਣੇ ਹਸਬੈਂਡ ਨੂੰ ਕਹਿੰ ਤੁਸੀਂ ਪਾਣੀ ਪਾਓ ਫਿਰ ਉਹੀ ਪਾਉਂਦੇ ਨੇ ਤੁਸੀਂ ਆਪ ਧਿਆਨ ਰੱਖਦੇ ਹੋ ਆਪਣੇ ਪਲਾਂਟਸ ਦਾ ਕਿ ਕੋਈ ਹੋਰ ਰੱਖਦਾ
ਨਹੀਂ ਮੇਰੇ ਨਾ ਉਹ ਡੈਡੀ ਰੱਖਦੇ ਨੇ ਉਹੀ ਪਾਣੀ ਪਾਉਂਦੇ ਨੇ ਸਵੇਰੇ ਸਵੇਰੇ ਉੱਠ ਕੇ ਠੀਕ ਹੈ ਜੀ ਹੋਰ ਖਰਗੋਸ਼ ਰੱਖੇ ਦੇ ਨੇ ਘਰੇ
ਅਰੇ ਵ ਵ ਅੱਛਾ, ਦੋਨੋ ਮੇਲ ਹੈਗੇ ਨੇ, ਦੋਨੋ ਮੇਲ ਹੈਗੇ ਨੇ ਫੀਮਲ ਮੇਲੇ
ਨਹੀਂ ਕੱਪਲ ਹੈਗੇ ਨੇ, ਦੋਨੋ।
ਅੱਛਾ।
ਹਾਂਜੀ, ਜੀ, ਜੀ ਜ਼ਰੂਰ, ਠੀਕ ਹੈ ਜੀ। ਤੇ ਫਿਰ ਪਲਾਂਟਸ ਲਗਾਣਾ, ਬਹੁਤ ਜ਼ਿਆਦਾ ਮਤਲਬ ਕਿ, ਫਾਇਦੇਮੰਦ ਹੈਗਾ, ਤੇ ਫਿਰ ਮਤਲਬ ਕਿ, ਮੈਂ ਨਾ ਸਭ ਨੂੰ ਇਹੀ ਸਲਾਹ ਦਿੰਦਾ ਵਾਂ। ਵੀ ਤੁਸੀਂ ਇਹੀ ਮਤਲਬ ਕਿ, ਪਲਾਂਟਸ ਲਗਾਓ।
ਨਹੀਂ, ਨਹੀਂ ਬਹੁਤ ਅੱਛਾ ਲੱਗਦਾ, ਗ੍ਰੀਨਰੀ- ਗ੍ਰੀਨਰੀ ਦੇਖ ਕੇ ਨਾ ਇੱਕ ਨਾ ਸ਼ਾਂਤ ਤੇ ਮਿਲਦੀ ਏ ਅਗਰ ਤੁਸੀਂ ਬੜੇ ਸਟਰ੍ਰੈੱਸ ਚ ਹੈਗੇ ਹੋ? ਸਵੇਰੇ -ਸਵੇਰੇ ਉੱਠੋ। ਉਹ ਗ੍ਰਰੀਨਰੀ ਨੂੰ ਦੇਖੋ, ਆਪਣੇ ਅੱਖਾਂ ਨਾਲ ਨਿਹਾਰੋ, ਹਰ ਇੱਕ- ਇੱਕ ਪੌਦੇ ਨੂੰ, ਪਲਾਂਟ ਨੂੰ। ਠੀਕ ਏ ਤੁਸੀਂ ਆਪਣੇ ਆਪ ਆਪਣੇ ਰੈਬਿਟ ਨੂੰ ਦੇਖੋ, ਕਿਵੇਂ ਗਾਰਡਨ ਦੇ ਵਿੱਚ ਘੁੰਮ ਦੇਵੇ, ਤੁਹਾਨੂੰ ਇਤਨੀ ਸ਼ਾਂਤੀ ਮਿਲੀ
ਜ ਸਹੀ ਕਹਿ ਰਹੇ ਹੋ ਹਾਂਜੀ
ਗਾਰਡਨ ਦੇ ਉੱਪਰ ਘੁੰਮਦੇ ਪਏ ਨੇ, ਕਿੰਨਾ ਸੋਹਣਾ ਲੱਗਦੈ ਕੈਰਟ ਆ ਹ ਮਜ਼ਾ ਹੀ ਆ ਹੀ ਗੱਲ ਜੀ ਮੈਨੂੰ ਤਾਂ ਬਹੁਤ ਸ਼ੌਕ ਹੈ ਅੱ ਜ਼ਿਆਦਾ
ਜੀ ਪਲਾਂਟਸ ਲਗਾਉਣ ਦਾ ਕੀ ਫਾਇਦਾ ਹੁੰਦਾ ਕਿ, ਤੁਸੀਂ ਅਗਰ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈਗੀ, ਜਿਵੇਂ ਨਿੰਮ ਦੇ ਪੱਤੇ ਹੋ ਗਏ ਕੁਛ ਪ੍ਰਾਂਟ ਜੇ ਤੁਸੀਂ ਤੋੜ ਕੇ
ਇਲਾਚੀ ਦਾ ਪਲਾਂਟ ਆੰਦਾ ਵੇ, ਬਾਸਮਤੀ ਪਲਾਂਟ ਆਉਂਦਾ ਹੈ, ਕੜੀ ਪੱਤਾ ਆਉਂਦਾ ਵ, ਠੀਕ ਹੈ ਤੁਲਸੀ ਆਉਂਦੀ ਹੈ, ਔਰ ਗੇਂਦੇ ਦੇ ਫੁੱਲ ਆਉਂਦੇ ਨੇ, ਤੇ ਅਜਵੈਂ, ਅਸੀਂ ਸਭ ਕੁਛ ਉਗਾਏ ਦਾ ਹੈ। ਅਜੁਵਾਇਣ ਉਗਾਈ ਦੀਈ। ਸੀ ਅਜਵਾਇਨ ਉਗਾਏ ਜੁਆਇਆਂ ਦਾ ਪੱਤਾ ਅਸੀਂ ਪਾ ਦਿੰਨੇ ਹਾਂ, ਕੜੀ ਪੱਤਾ ਉਗਾਾਇਏਦਾ, ਸਾਰੀ ਸਬਜ਼ੀਆਂ ਜੇ ਅਸੀਂ ਕੜੀ ਪੱਤਾ ਪਾਂਦੇ ਹਾਂ। ਹੁਣ ਮੇਰਾ ਦਿਓਰ ਪਿੱਛੇ ਪਿਆਦੈ, ਕਿ ਭਾਬੀ ਅਸੀਂ ਉਹ ਲੈ ਕੇ ਆਵਾਂਗੇ। ਲੱਖ ੱਚੀ ਦਾ ਪਦਾ ਇਲਾਚੀ ਦੇ ਪਲਾਂਟ? ਕਿੰਨੀ ਫਰੈਗਰੈਂਸ ਆਏ ਜੀ
ਹੂੰ
ਤੇ ਅਸੀਂ ਦੱਸ ਸਾਰੇ ਯੂਜਫੁਲ ਚੀਜ਼ਾਂ ਲਗਾਏ ਦੀ ਪ ਪੁਦੀਨਾ ਹਰਾ ਧਨੀਆ ਸਭ ਆਪਣੀ ਛਾਤ ਤੇ ਲਗਾਏ ਦਾ
ਜੀ ਸਹੀ ਕਹਿੰਦੇ ਨੇ ਬੜਾ ਬੈਨੀਫਿਸ਼ਅਲ ਹੈਗਾ ਸਵੇਰੇ ਸਵੇਰੇ ਉੱਠ ਕੇ ਤੁਸੀਂ ਇਹ ਦੀ ਉਹ ਤੁਸੀਂ ਮਤਲਬ ਕਿ ਸੈਰ ਕਰੋ ਨ ਦੇ ਵਿੱਚ ਵਧੀਆ ਵਧੀਆ ਆਕਸੀਜਨ ਬਿਲਕੁਲ ਫਰੈਸ਼ ਔਕਸੀਜਨ ਤੁਹਾਡੇ ਅੰਦਰ ਜਾਂਦੀ ਹੈ।
ਬਿਲਕੁਲ ਬਿਲਕੁਲ ਬਿਲਕੁਲ ਤੇ ਹੋਰ ਇਉ ਇਉ ਹੀ ਅਹ ਬੰਦੇ ਭੱਜ ਦੌੜ ਤੇ ਭੱਜਦਾ ਪਿਆ ਭੱਜਦਾ ਪਿਆ ਭੱਜਦਾ ਪਿਆ
ਜੀ
ਇਹੀ ਆਪਣੇ ਆਪ ਪੇੜ ਪੌਦੇ
ਹਾਂਜੀ ਸਹੀ ਕਹਿੰਦੇ ਨ
ਬਹੁਤ ਅੱਛਾ ਲਗਦਾ। ਚਲੋ ਠੀਕ ਹੈ ਜੀ।
ਅੱਛਾ ਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ। ਓਕੇ ਹਮਂ ਜੀ